ਹਾਂਜੀ ਜੀ, ਫਰੀ।
ਸਤਿ ਸ਼੍ਰੀ ਅਕਾਲ ਜੀ
ਕੀ ਹਾਲ-ਚਾਲ? ਬਸ ਠੀਕ ਵਧੀਆ ਤੁਸੀਂ ਦੱਸੋ ਕਿ
ਹਾਂਜੀ -ਹਾਂਜੀ ਵਧੀਆ, ਬਸ ਕੱਲ ਸ਼ਾਮ ਦਾ ਰੋਟੀ- ਪਾਣੀ
ਅੱਛਾ-ਅੱਛਾ- ਬੱਸ ਕਾਫੀ ਠੀਕ ਟਾਈਮ ਹੋ ਗਏ ਸੀ ਮੈਂ ਫੋਨ ਨੀ ਕੀਤਾ ਸੀਗਾ ਤੁਹਾਨੂੰ ਮੈਂ ਕਿਹਾ ਪੁੱਛਣਾ ਹਾਲ- ਚਾਲ ਤੁਹਾਡਾ ਵੀ ਫੋਨ ਨੀ ਆਇਆ ਅੱਗੋਂ।
ਬਸ ਤੁਹਾਨੂੰ ਪਤਾ ਐ ਅੱਜ- ਕੱਲ ਗਰਮੀ ਕਿੰਨੀ ਐ ਗਰਮੀਸੂਰਤ ਬਦਲਾਈ ਰੱਖਦੀ ਐ।
ਹੂ- ਹੂ ਐ ਤਾਂ ਗੱਲ ਹੈ, ਦੇਖੋ ਅਸੀਂ ਖੁੱਦ ਬੈਠੇ ਰਹਿਣੇ ਐ।
ਹਾਂਜੀ -ਹਾਂਜੀ।
ਹੋਰ ਸੁਣਾਓ ਕੀ ਕਰ ਰਹੇ ਹੋ?
ਬਸ ਸਬਜ਼ੀ ਚੀਰ ਰਹੇ ਆ।
ਅੱਛਾ- ਅੱਛਾ, ਬਸ ਇਹੀ ਕੰਮ ਹੈ ਤੇ ਇੱਕ ਟੈਮ ਦੀ ਰੋਟੀ ਬਣਾਓ। ਫਿਰ ਦੂਜੇ ਦੀ ਟਾਈਮ ਦੀ ਤਿਆਰੀ ਕਰੋ।
ਹਾਂਜੀ-ਹਾਂਜੀ ਇਹ ਤਾਂ ਹੈ ਹੋਰ ਤੁਸੀਂ ਦੱਸੋ ਸੋਸ਼ਲ ਮੀਡੀਆ ਤੇ ਮਤਲਬ ਕੀ ਕੀ ਦੇਖਦੇ ਹੋ?
ਬਸ ਸੋਸ਼ਲ ਮੀਡੀਆ ਵੈਸਤੇ ਤਾਂ ਜ਼ਿਆਦਾ ਯੂਜ ਨਹੀਂ ਕਰਦੇ ਅਸੀਂ ਥੋੜ੍ਹਾ ਬਹੁਤ ਰੈਸਪੀ ਵੀ ਵੇਖ ਲੈਂਨਦੇ ਹਾਂ ਕਦੀ ਜਿਹੜੀ ਨਿਊਜ਼ ਚੈਨਲ ਰਹਿੰਦੀ ਆ ਉਹ ਦੇਖ ਲੈਂਨਦੇ ਹਾਂ। ਲੇਟੈਸਟ
ਦੇਖੋ ਵੈਸੇ ਸੋਸ਼ਲ ਦੇਖਿਆ ਜਾਵੇ ਤਾਂ ਸੋਸ਼ਲ ਮੀਡੀਆ ਦੇ ਨੁਕਸਾਨ ਵੀ ਕਿੰਨੇ ਆ ਫਾਇਦੇ ਵੀ ਹੈਗੇ ਐ।
ਉਹ ਤਾਂ ਦੇਖੋ ਜੇ ਹਰ ਚੀਜ਼ ਦੇ ਹੁੰਦੇ ਨੇ ਫ਼ਾਇਦੇ ਵੀ ਨੁਕਸਾਨ ਵੀ ਤਾਂ ਤੁਹਾਡੇ ਉੱਤੇ ਹੈ ਤੁਸੀਂ ਕਿਸ ਹਿਸਾਬ ਨਾਲ ਯ
ਹਾਂਜੀ- ਹਾਂਜੀ ਇਹ ਤਾਂ ਹੈ।
ਉਹੀ ਅੱਜ ਕੱਲ੍ਹ ਬੱਚੇ ਦੇਖੋ ਬੱਚੇ ਸਾਰਾ ਟਾਈਮ ਫੋਨ ਤੇ ਲੱਗੇ ਰਹਿੰਦੇ ਨੇ। ਕਦੀ ਕੁੱਛ ਕਰਦੇ ਨੇ, ਕਦੀ ਕੁਛ ਕਰਦੇ ਨੇ।
ਹਾਂਜੀ- ਹਾਂਜੀ ਇਹ ਤਾਂ ਹੈ। ਫੇਰ ਦੇਖੋ ਕਈ ਵਾਰ ਬੱਚੇ ਸੋਸ਼ਲ ਮੀਡੀਆ ਤੇ ਤੁਹਾਨੂੰ ਪਤਾ ਹੀ ਆਪਾਂ ਗ਼ਲਤ ਚੀਜ਼ਾਂ ਵੀ ਅਪਲੋਡ ਕਰ ਦਿੰਦੇ ਆ ਹਨਾ ਬਹੁਤ ਗ਼ਲਤ ਚੀਜ਼ਾਂ ਅਪਲੋਡ ਹੁੰਦੀਆਂ ਜੋ ਕਿ ਬੱਚੇ ਦੇਖਦੇ ਆ ਪਰ ਉਹਨਾਂ ਤੇ ਗ਼ਲਤ ਅਸਰ ਪੈਂਦਾ ਹੈ।
ਹਾਂਜੀ -ਹਾਂਜੀ ਇਹ ਤਾਂ ਹੈ ਹੀ ਦੇਖੋ ਦੇਖੋ ਤੁਸੀਂ ਹੁਣ ਜਿਵੇਂ ਛੋਟਾ ਬੱਚਾ ਵੀ ਇਹ ਚੇ ਤੁਸੀਂ ਉਹਦੇ ਹੱਥ ਤੇ ਫੋਨ ਤੁਸੀਂ ਦੇ ਰਹੇ ਹੋ ਤੇ ਤੁਹਾਨੂੰ ਬੈਠਣਾ ਪੇਗਾ ਨਾਲ ਜ ਉਹ ਦੇਖ ਹੀ, ਰਿਹਾ ਕਿ ਨਹੀਂ ਦੇਖ ਰਿਹਾ ਨਾਲ
ਹਾਂਜੀ-ਹਾਂਜੀ ਇਹ ਤਾਂ ਹੈ
ਕਿਉਂਕਿ ਅਸੀਂ ਸੋਚੀਏ ਵੀ, ਛੋਟਾ ਬੱਚਾ ਉਹ ਸਮਝਦਾਰੀ ਵਾਲੀ ਕੋਈ ਗੱਲ ਕਰੇਗਾ ਤਾਂ ਹੈ ਹੀ ਨੀ ਇਸ ਉਮਰ ਚ, ਤਾਂ ਸਭ ਦਿਮਾਗ ਐਵੇਂ ਹੁੰਦੇ ਹੈ, ਕਰਓਸਿਟੀ ਹੁੰਦੀ ਹੈ ਕਿ ਹਰ ਚੀਜ਼ ਨੂੰ ਪਤਾ ਕਰੀਏ! ਕੀ ਚੀਜ਼ ਕੀ, ਹੈ ਕੀ ਨਹੀਂ ਹੈ।
ਹਾਂਜੀ-ਹਾਂਜੀ
ਹ, ਹੂ, ਹੂ ਖੁਦ ਬੈਠਦਾ ਹੈ, ਹੁਣ ਜਿਵੇਂ ਫੋਨ ਦੇਖੋ ਹੁਣ ਸਭ ਕੁੱਛ ਫੋਨ ਤੇ, ਹੈਗਾ। ਇਹਨਾਂ ਦੇ, ਪੜ੍ਹਾਈਆਂ ਵੀ, ਫੋਨ ਤੇ ਹੁੰਦੀਆਂ ਨੇ, ਕੰਮ ਫੋਨ ਤੇ ਆਉਂਦਾ ਫੋਨ ਤਾਂ ਦੇਣਾ ਹੀ ਪੈਂਦਾ। ਪਰ ਫਿਰ ਜਿਵੇਂ ਹੁਣ ਮੈਂ, ਕਰਦੀ ਹਾਂ ਮੈਂ ਤਾਂ ਜਿਵੇਂ ਇੰਸਟਾਗ੍ਰਾਮ ਵਗੈਰਾ ਹੁੰਦਾ। ਇਹਨਾ ਚ ਨਾ ਲੌਗ! ਲਗਾ ਦਿੰਦੀ ਹ ਵੀ, ਬੱਚੇ ਵੇਖਣ ਹੀ ਨਾ। ਯੂਟਿਊਬ ਵੀ ਇਹਨਾਂ ਨੂੰ ਪੀਡਸ ਵਾਲਾ ਜੇੜਾ ਯੂਟਿਊਬ ਹੁੰਦਾ, ਓ ਖੋਲ ਕੇ ਦੇਈ ਦਾ।
ਅੱਛਾ। ਵੈਸੇ ਤਾਂ ਦੇਖੋ, ਨੁਕਸਾਨ ਵੀ ਚਲੋ ਨੁਕਸਾਨ ਵੀ ਹਰ, ਏਕ ਚੀਜ਼ ਦੇ ਹੁੰਦੇ ਜੇ। ਅਰ, ਕਿਸੇ ਚੀਜ਼ ਦੇ ਫੈਦੇ ਆ ਤਾਂ ਉਦੇ ਨੁਕਸਾਨ ਵੀ ਨੇ ਪਰ ਸੋਸ਼ਲ ਮੀਡੀਆ ਤੇ ਅੱਜ-ਕੱਲ ਦੇ ਦੇ ਔਦੇ ਫਾਇਦੇ ਤਾ ਦੇਖੌ, ਪਰ ਹਰੇਕ ਚੀਜ਼ ਆਪਣੇ ਦੁਨੀਆਂ ਪਰ ਵਿੱਚ ਕੀ ਹੋ ਰਿਹਾ, ਸਬ ਪਤਾ ਚੱਲ ਜਾਂਦਾ ਅੱਜ-ਕੱਲ ਦੇਖੋ।
ਤਾਂ ਹੈ ਈ, ਦੇਖੋ ਤੁਸੀਂ ਹੁਣ ਸੋਚੋ ਵੀ, ਘਰ ਬੈਠੇ-ਬੈਠੇ ਸਾਨੂੰ ਸਬ ਚੀਜ਼ਾਂ ਪਤਾ ਚੱਲ ਰਿਹਾ ਨੇ ਦੇਖੋ। ਹੁਣ ਅਸੀਂ ਬੈਠੇ ਹਾਂ, ਸਾਨੂੰ ਵੀ ਸਬ ਪਤਾ ਚੱਲ ਰਿਹਾ ਦੁਨੀਆਂ ਚ, ਦੇਖੋ। ਬੱਚਿਆਂ ਨਾਲ ਵੀ, ਕਦੀ ਕੋਈ ਕਿਡਨ ਐਪ ਹੁੰਦੇ ਪਏ ਨਾ, ਕੁਛ ਬੰਦਾ ਪਿਆਰ ਜਿਹੜੀ ਕੁਛ ਵੀ, ਨੀ ਔ ਹੁੰਦੀ ਹੈ ਉਹ ਚੀਜ਼ਾਂ ਵੀ ਸਾਨੂੰ ਪਤਾ ਚੱਲ ਰਿਆਂ ਜਿਵੇਂ ਕੋਈ ਫਰੋਡ ਹੁੰਦੇ ਪਏ ਨੇ, ਅੱਜ-ਕੱਲ੍ਹ, ਉ ਪਤਾ ਚੱਲ ਰਿਹਾ। ਤੇ ਸਾਨੂੰ ਪਤਾ ਚੱਲਦਾ ਵੀ, ਹਾਂ ਐ ਚੀਜ਼ਾਂ ਹੋਣ ਯਾ ਅਗਰ ਕੋਈ ਉ ਟੀ ਪੀ ਮੰਗਦਾ ਨ੍ਈ ਦੇਣੇ। ਤੇ ਐਵੇਂ ਦੀ ਕੋਈ ਵੀ ਗੱਲ ਹੋਂਦੀ ਐ ਅਸੀਂ ਔਸ ਚੀਜ਼ ਦੇ ਬਾਰੇ ਪੈਲੇ ਈ, ਸਤਰਕ ਰੈਂਦੇ ਆਂ।
ਹਾਂਜੀ-ਹਾਂਜੀ ਏ, ਤੇ ਹੈ।
ਹਾਂਜੀ, ਤੇ ਨਾਲੇ ਫੇਰ ਬੱਚੇ ਦੇਖੋ, ਹੁਣ ਬੱਚੇ ਤਾਂ ਓਹੀ ਸਿੱਖਦੇ ਨੇ ਜੋ ਅਸੀਂ ਸਿਖਾਈਏ। ਹੁਣ ਜਿਵੇ ਮੈਂ, ਮੈਨੂੰ ਸਾਰੇ ਬੋਲਦੇ ਆ ਵੀ, ਤੇਰੇ ਫੋਨ ਤੇ ਹਰ ਚੀਜ਼ ਤੇ ਲੋਕ ਲੱਗੇ ਐ। ਪਰ ਮੇਰੇ ਸਿਰਫ਼ ਹਸਬੈਂਡ ਨੂੰ ਪਤਾ ਓ ਲੋਕ ਕੀ ਹੈਗੈ। ਬਾਕੀ ਕਿਸੇ ਨੂੰ ਨੀ ਪਤਾ ਬੱਚਿਆਂ ਨੂੰ ਵੀ, ਨੀ ਪਤਾ ਐਨਾਂ ਨੂੰ ਸਿਰਫ਼ ਖੋਲ ਕੇ ਫ਼ੋਨ ਦੇਨੀ ਆਂ ਯਾ ਤਾਂ ਐਨਾਂ ਦੀ ਸਕੂਲ ਦੀ ਐਪ ਹੈਗੀ ਏ, ਓ ਚਲਾਂਦੇ ਨੇ। ਯਾ ਤੇ ਯੂਟਯੂਬ ਚਲਾਂਦੇ ਨੇ ਕਿਡਜੑ ਆਲਾ ਓਵੀ ਮਲਬ ਫਾਲਤੂ ਚੀਜ਼ ਮੈਂ ਦਿਖਾਨ ਈ, ਨੀ ਦੇਂਦੀ। ਵਿ ਜੋ, ਏਨਾ ਨੂੰ, ਏਨਾ ਦੇ ਦਿਮਾਗ ਤੇ ਅਸਰ ਕਰੇ, ਯਾ ਕੁਛ ਵੀ ਹੋਵੇ, ਨਿ ਤਾਂ ਨਾ ਮੈਂ ਏਨਾ, ਨੂੰ ਐਪ ਆ ਜੇੜੀ ਹੁਣ, ਜਿਵੇਂ ਬੱਚੇ ਅ ਬੜਾ ਪਿੱਛੇ ਚੱਲਿਆ ਨੀ ਸੀਗਾ ਕਿ ਫਰੀ ਫਾਇਰ ਪਬਜੀ ਖੇਲ ਕੇ ਬੱਚੇ ਐਵੇਂ ਹੋ ਰਯੇ ਸਿਗੇ, ਮੈਂ ਤਾਂ ਐਵੇਂ ਦੀ ਕੋਈ ਗੇ਼ਮ ਈ ਨੀ ਖੇਡਣ ਨਿ ਦਿੰਦੀ, ਮਾਰਪੀਟ ਐਵੇਂ
ਦੇਖੋ ਵੈਸੇੱ ਤਾ ਫੋਨ ਬੱਚਿਆਂ ਸਭ ਤੋ ਪਹਿਲਾ ਤਾ ਦਿਮਾਗ ਤੇ ਅ ਗੱਲ ਪਿਆ, ਹੋਨੈਂ ਅੱਖਾਂ ਤੇ, ਵੀ ਕਿੰਨਾ ਅਸਰ ਪਾਂਦਾ, ਅੱਜ-ਕੱਲ੍ਹ ਤੇ, ਛੋਟੇ-ਛੋਟੇ ਬੱਚਿਆਂ ਦੇ ਵੇਖੋ ਕਿੰਨੀਆਂ ਐਨਕਾਂ ਲੱਗ ਚੁੱਕੀਆਂ ਨੇ।
ਹੂੰ, ਨਹੀਂ ਨਾਲੇ ਪਤਾ ਕਿ, ਬੱਚਿਆਂ ਨੂੰ ਤੇ ਸਮਝ ਵਿਏ ਕਿ, ਕੀ ਚੀਜ਼ ਸਈ ਏ, ਕੀ ਚੀਜ ਗਲਤ ਐ, ਏ ਸਬ ਮਾਂ ਪਿਉ ਈ, ਰੋਕਦੇ ਟੋਕਦੇ ਨੇ, ਤੇ ਫੇਰ ਔ ਬਚਿਆਂ ਨੂੰ ਲੱਗਦਾ ਕਿ ਹਾਂ ਮਾਂ, ਪਿਓ ਗਲਤ ਹੈਗੇ ਨੇ, ਪਰ ਮਾਂ ਪਿਓ ਵੀ ਕੱਛ ਸੋਚ ਕੇ ਕਰ ਰੇਨੇ ਸਬ! ਨੀ ਮਣਾ
ਕੀ ਐ ਕਿਉਂਕਿ, ਅੱਜ-ਕੱਲ ਦੇ ਸੋਸ਼ਲ ਮੀਡੀਆ ਤੇ, ਦੇਖੋ ਵੈਸੇ ਵੀ ਉਹ ਜੀਆ ਚੀਜ਼ਾਂ ਅਪਲੋਡ ਕਰ ਰਹੇ ਤਾ ਇਕ ਸ਼ੇਅਰ ਵਧਾਓਣ ਲਈ, ਜੋ ਕਿ ਗ਼ਲਤ ਨਈ ਹੈ ਨ ਕੁਛ ਹੱਦ ਤਕ ਔ ਗਲਤ, ਨਾ ਕੁਛ ਹੱਦ ਤਕ ਔ ਸਹੀ ਐ ਹੈ।
ਹੂ, ਅਸੀਂ ਤਾਂ ਖੁੱਦ ਬੈਠੇ ਹੋਏ ਆ, ਤੇ ਦੇਖ ਰਹੇ ਹੁੰਨੇ ਯਾ ਸੋਸ਼ਲ ਮੀਡੀਯਾ ਉ ਛੋਟੇ ਛੋਟੇ ਬੱਚੇ ਹੈਗੇ ਨੇ, ਉ ਬਿਨਾਂ ਪੜ ਪੜਦੇ -ਲਿਖਦੇ ਨੀ ਪਏ ਤੇ! ਵੀਡੀਓ ਬਣਾਉਂਦੇ ਪਏ ਨੇ! ਹੁਣ ਸਾਡੇ ਬੱਚੇ ਵੇਖਣਗੇ, ਔਹ ਵੀ ਏਹੀ ਕੈਣਗੇ ਵੀ ਅਸੀਂ ਵੀ ਨੀ ਪੜ੍ਹਨਾ, ਅਸੀਂ ਵੀ ਵੀਡੀਓ ਬਣਾਉਣੀ ਹੈ ਏਦੇ ਨਾਲ ਪੈਸੇ ਮਿਲਦੇ ਨੇ ਐ ਚੀਜ਼ਾਂ ਦਾ ਵੀ ਗ਼ਲਤ ਪ੍ਰਬਾਵ ਪੈਂਦੈ ਬੱਚੇਯਾਂ ਤੇ, ਪੜਦੇ ਨੀ ਏ ਫੇਰ
ਹੋਰ ਦੱਸੋ
ਬਸ ਹੋਰ ਤੇ ਕੁਛ ਨਈ, ਤੁਸੀ ਦੱਸੋ?
ਹੋਰ, ਕਿਤਾਬਾਂ ਵਗੈਰਾ ਪੜਦੇ ਓ?
ਹਾਂਜੀ, ਕਿਤਾਬਾਂ ਪੜਦੇ ਹਾਂ, ਤੇ ਅਸੀ ਤੇ ਜਯਾਦਾਤਰ ਵੈਸੇ ਤੇ ਮੈਂ ਹੁਣ ਦੇਖੋ, ਸੋਸ਼ਲ ਮੀਡੀਆ ਆਲੀ ਗਾੱਲ ਈ ਆ ਗੀ। ਹੁਨ ਅਸੀ ਜਿਵੇਂ ਮੈਂ ਦੇਖਦੀ ਆਂ, ਪੈਹਲੇ ਮੈਂ ਕਿਤਾਬਾਂ ਲੈ ਕੇ ਆਂਦੀ ਪੜੀ ਸੀਗੀ, ਤੇ ਇੱਕ ਵਾਰ ਕਿਤਾਬ ਪੜੀ ਸਮਜ ਆ ਗਯਾ ਕਿ ਏ ਤੇ ਏਨੇ ਟਾਈਮ ਨਾ ਸ਼ੈਲਫ ਤੇ ਪਈ ਰੈਂਦੀ ਏ, ਕਿਉਂਕਿ ਓ ਦੁਬਾਰਾ ਤੋ ਪੜਦੇ ਨੀ ਬੰਦਾ, ਤੇ ਹੁਨ ਮੈਂ ਸੋਸ਼ਲ ਮੀਡੀਆ ਤੇ ਵੇਖਯਾ ਸੀਗਾ, ਵੀ ਐਵੇਂ ਇੱਕ ਐਪ ਹੈਗੀ ਏ ਤੇ ਉਸ ਤੇ ਤੁਸੀਂ ਸਾਰੀ ਚੀਜ਼ਾਂ ਪੜ੍ਹ ਸਕਦੇ ਹੋ ਸਾਰੀ ਕਿਤਾਬਾਂ ਤੇ ਤੁਹਾਨੂੰ ਸਿਰਫ ਮਹੀਨੇ ਦੇ ਇੰਨੇ ਰੁਪਏ ਦੇਣੇ ਤੇ ਮੈਂ ਤਾਂ ਉਹ ਕਰ ਲੈਂਨੀ ਆਂ, ਫੇਰ ਮੈਂ ਔਨਲਾਈਨ ਈ ਕਿਤਾਬਾਂ ਵੀ ਪੜ੍ਹਦੀ ਆਂ। ਤੇ ਉਹਦਾ ਵੀ ਫ਼ਾਇਦਾ ਦੇਖੋ ਪੇਪਰ ਪ੍ਰਿੰਟ ਨਹੀਂ ਹੋਣਗੇ, ਕਿਉਂਕਿ ਪੇਪਰ ਪ੍ਰਿੰਟ ਕਰਨ ਵਾਸਤੇ ਵੀ ਪੇੜ ਕੱਟਦੇ ਨੇ ਫੇਰ। ਤੇ ਹੋਰ ਚੀਜ਼ਾਂ ਵੀ ਹੋਗਿਆਂ ਜਿਵੇਂ ਵੀ ਪ੍ਰਿੰਟ ਹੋਏਗਾ, ਪ੍ਰਿੰਟ ਵਾਲੀ ਇੰਕ ਜਿਵੇਂ ਕਦੀ ਖਤਮ ਨੀ ਹੁੰਦੀ। ਹਾਰਮਫੁੱਲ ਹੋਂਦੀ ਉਹ ਵੀ, ਉਹ ਚੀਜ਼ ਦਾ ਵੀ ਫਾਇਦਾ ਹੈ ਦੇਖੋ
ਹੈਲੋ, ਹਾਂਜੀ।
ਜੀ ਬਾਕੀ ਤੁਸੀਂ ਦੱਸੋ, ਤੁਸੀਂ ਕੀ ਕੀ ਚੀਜ਼ ਪੜ੍ਹਦੇ ਹੋ?
। ਹੋਰ ਦੱਸੌ
ਬਸ ਜੀ ਤੁਸੀਂ ਦੱਸੋ, ਤੁਸੀਂ ਕਿਹੜੀ ਕਿਹੜੀ ਕਿਤਾਬਾਂ ਪੜ੍ਹਦੇ ਹੋ ਕਿਵੇਂ ਦੀਆਂ
ਨਹੀਂ ਕਿਤਾਬਾਂ ਨੀ ਮਤਲਬ ਕਿ ਕਿ ਮੈਂ ਮਤਲਬ ਕਿ ਸੋਸ਼ਲ ਮੀਡੀਆ ਦਾ ਸਾਰੇ ਜਗਾਂਹ ਦਾ ਰਿਸਰਚ ਕਰਨ ਦਾ ਜ਼ਮਾਨਾ ਸਰਚ ਕਰਨ ਲਈ ਦੀ ਹੈ, ਕੋਈ ਵੀ ਚੀਜ਼ ਦੇਖਣੀ ਹੁੰਦੀ ਹੈ। ਸਰਚ ਕਰ ਲਈ ਦੀ, ਬਸ ਹਾਂਜੀ ਉਹਦੇ ਤੇ ਬਸ ਥੋੜਾ ਬਹੁਤ ਦੇਖੀ ਦਾ
ਹਾਂਜੀ ਹਾਂਜੀ ਅੱਛਾ ਵੈਸੇ ਵੀ ਦੇਖੋ ਕਿਤਾਬਾਂ ਤੇ ਸਾਰੀਆਂ ਪੜ੍ਹਦੇ ਹੀ ਨੇ, ਕਿਤਾਬਾਂ ਵੇਂ ਜਿਵੇਂ ਕਿ ਕਿਸੇ ਦੀ ਜੀਵਨ ਸਾਖੀ ਹੋ ਗਈ ਜਾਂ ਕਿਸੇ ਚੀਜ਼ ਨੂੰ ਕਰਨ ਦੇ ਤਰੀਕੇ ਹੁਣ ਜਿਵੇਂ ਬੱਚੇ ਨੇ, ਬੱਚਿਆਂ ਨੂੰ ਹੁਣ ਅਸੀਂ ਪਹਿਲੇ ਵਾਲੇ ਤਰੀਕੇ ਨਾਲ ਨਹੀ ਹੈਂਡਲ ਕਰ ਸਕਦੇ, ਵੀ ਸਾਡੇ ਜਮਾਨੇ ਜਿੱਦਾਂ ਸਾਨੂੰ ਤਾਂ ਝੰਡਾ ਵੀ ਪੈਂਦੀਆਂ ਸੀ, ਕੰਮ ਕਰਨ ਨਾ ਕਰਨ ਤੇ ਇਹਨਾਂ ਨੂੰ ਨੀ ਹੱਥ ਲਾ ਸਕਦੇ ਬ ਬੱਚੇ ਇਨੇ ਸੈਂਸਟਿਵ ਹੋ ਗਏ ਨੇ।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
ਹੈਲੋ ਬਸ ਤੁਸੀਂ ਸੁਣਾਓ? ਕਰ ਰਿਓ ਅੱਜ ਕੱਲ ਛੁੱਟੀਆਂ ਚ?
ਬਸ ਵੇਲੇ ਤੁਸੀਂ ਦੱਸੋ?
ਬਸ ਅਸੀਂ ਬੱਚਿਆਂ ਦੇ ਪ੍ਰੋਜੈਕਟ ਬਣਾ ਰਿਆ।
ਠੀਕ ਐ ਜੀ।
ਹੂੰ ਓਈ ਐਨਾਂ ਦੇ ਸਾਰਾ ਕਾਮ ਦਿੱਤਾ ਹੋਇਆ ਹੋਲੀਡੇ ਹੋਮਵਰਕ ਦਾ ਬੱਚਿਆਂ ਨੇ ਤਾਂ ਕਰਨਾ ਨੀ ਮਾਵਾਂ ਨੇ ਈ ਕਰਨਾ ਬੈ ਕੇ।
ਹਾਂਜੀ-ਹਾਂਜੀ ੳ ਤੇ ਹੈ।
ਅੱਜ-ਕੱਲ ਤਾਂ ਬੱਚਿਆਂ ਦਾ ਧਿਆਨ ਦੇਖੋ ਬੋਤ ਘੱਟ ਜਾਂਦਾ ਪੜ੍ਹਨ ਵੱਲ।
ਹੂੰ ਬੱਚਿਆਂ ਦੀ ਅੱਜ-ਕੱਲ ਪੜ੍ਹਾਈ ਵੀ ਦੀ ਹੋਗੀ ਐ ਨਾ ਮਤਲਬ ਜੋ ਚੀਜ਼ ਪੜ੍ਹਾਣੀ ਚਾਈਦੀ ਐ ਓ ਪੜ੍ਹਾਂਦੇ ਨੀ ਨੇ
ਪਰ ਪ੍ਰੋਜੈਕਟ ਵਰਕ ਉਨਾਂ ਨੇ ਸਈ ਵੀ ਕੁਛ ਟਾਈਮ ਵਧੀਆ।
ਹੂੰ।
ਨਈ ਤਾਂ ਅੱਜ-ਕੱਲ ਦੇ ਆ ਫੋਨ ਦੇ ਦੋ ਜੀ। ਬਸ ਫੋਨ ਤੇ ਬੈਠੇ ਰੈਨੇ ਸਾਰਾ ਦਿਨ ਕਦੀ ਕੁਛ ਦੇਖ ਲਿਆ ਕਦੀ ਕੁਛ ਗੇਮਾਂ ਖ਼ੇੜਲੀਆਂ
ਬਸ ਐਈ ਹੈਗੈ ਵੀ ਫੋਨ ਈ ਚਲਾਂਦੇ ਰੈਂਦੇ ਨੇ ਸਾਰਾ ਟਾਈਮ ਪੜ੍ਹਦੇ ਹੈ ਨੀ ਓਈ ਮੈਂ ਹੁਣ ਬਿਠਾਇਆ ਸੀਗਾ ਪੜ੍ਹਨ ਮੈਂ ਕਿਆ ਬੈਠੋ ਪੜ੍ਹਣ ਕੇਂਨ ਬਸ ਕੇਂਦੇ ਨੇ ਆਂਦੈ-ਆਂਦੈ ਸੁਣਣ ਬੈਠੋ ਤੇ ਕੁਛ ਨੀ ਆਂਦਾ ਫਿਰ ਮੈਂ ਕਿਆ ਹੁਣ ਤੁਹਾਡੇ ਪੇਪਰ ਹੈਗੇ ਨੇ ਦੁਬਾਰਾ ਬੈਠੋ ਪੜਣ।
ਯਾਦ ਕਰਦੇ ਹੈ ਸਾਰੇ
ਹੂੰ, ਹੋਈ ਬਸ ਪਤਾ ਕੀ ਬੜਾ ਧਿਆਨ ਦੇਣਾ ਪੈਂਦਾ ਤੇ ਵੈਸੇ ਤੇ ਬੱਚੇ ਟਿਊਸ਼ਨ ਜਾਂਦੇ ਸੀਗੇ ਹੁਣ ਤਾ ਗਰਮੀਆਂ ਦੀ ਛੁੱਟੀਆਂ ਹੈਗੀਆਂ ਸੀ ਨਾ। ਤੇ, ਤਾਂ ਛੁੱਟੀਆਂ ਕੀਤੀਆਂ ਸੀ ਮਿਨੇ ਦੀਆਂ ਇਹਨਾਂ ਨੇ ਕਿਉਂਕਿ ਗਏ ਹੋਏ ਸੀ ਨਾ ਨਾਨੀ ਦੇ ਘਰ ਆਪਣੀ। ਤੇ, ਹੁਣ ਆ ਕੇ ਬੈਠੇ ਨੇ ਤੇ ਕੁਛ ਵੀ ਨੀ ਆਦਾ ਮੈਂ ਐ ਸੋਚ ਰਹੀ ਮੈਂ ਕਿਆ ਪੜਿਆਂ ਕਿ ਏਨਾ ਨੇ ਫਿਰ ਟਿਊਸ਼ਨ ਇਹਨਾਂ ਨੂੰ ਆਉਂਦਾ ਨੀ ਕੁਛ
ਭਾਜੀ ਠੀਕ ਐ
ਹੂੰ ਬਸ ਤੁਸੀਂ ਸੁਨਾਓ ਆਏ ਨੀ? ਤੁਸੀਂ ਕਿੰਨਾ ਟਾਇਮ ਹੋ ਗਿਆ ਚੱਕਰ ਲਾਓ ਸਾਡੇ ਘਰ।
ਬਸ, ਗਰਮੀ ਕਰਕੇ ਦੇਖੋ ਬਾਹਰ ਨਿਕਲਿਆ ਨੀ ਜਾਂਦਾ।
ਹੂੰ, ਚਲੋ ਰਾਤ ਵੇਲੇ ਆ ਜੋ ਡਿਨਰ ਤੇ ਆ ਜੋ।
ਹਾਂਜੀ।
ਗਰਮੀ ਵੈਸੇ ਬੋਤ ਜ਼ਿਆਦਾ ਅੱਜ ਕੱਲ ਤਾਂ।
ਹਾਂਜੀ-ਹਾਂਜੀ ਚਲੋ ਕੋਈ ਨਾ ਤੁਸੀਂ ਡਿਨਰ ਤੇ ਆਣਾ ਫਿਰ ਠੀਕ ਆ।
ਹੋਰ ਦੱਸੋ।
ਬਸ ਜੀ ਕੁਛ ਨੀ ਚੰਗਾ ਫਿਰ ਕਰਦੇ ਹਾਂ ਆਪਾਂ ਹੈਨਾ ਮੈਂ, ਤੁਆਡੇ ਨੂੰ ਫਿਰ ਫੋਨ ਲਾਵਾਂਗੀ ਦੁਬਾਰਾ। ਥੱਲੇ ਆ ਗਏ ਨੇ ਮੈਂ ਚਾਹ ਪਾਣੀ ਦੇਖਾਂ
ਠੀਕ ਐ ਸਤਿ ਸ਼੍ਰੀ ਕਾਲ ਜੀ।
ਹਾਂਜੀ ਠੀਕ ਹੈ ਜੀ ਸਤਿ ਸ੍ਰੀ ਕਾਲ ਜੀ।